ਹੈਲੋ! ਸਤਿ ਸ੍ਰੀ ਅਕਾਲ ਸਤ ਸ੍ਰੀ- ਅਕਾਲ ਜੀ ਕੀ ਹਾਲ ਚਾਲ
ਵਧੀਆ -ਵਧੀਆ ਤੁਸੀਂ ਸੁਣਾਓ, ਕੀ ਹਾਲ- ਚਾਲ
ਬਸ ਵਧੀਆ, ਹੋਰ ਕੀ ਕਰ ਰਹੇ ਸੀ।
ਕੁਛ ਨੀ ਬਸ ਇਹ ਟਾਈਮ ਤੇ ਫ੍ਰਰੀ ਹੋ ਜਾਈਦਾ ਲੇਟੇ ਵੇ ਸੀ ਐਵੇ
ਅੱਛਾ, ਚਲੋ ਵਧੀਆ
ਹਾਂਜੀ ਸਭ ਵਧੀਆ ਬਸ ਤੁਹਾਡਾ ਕਿਸ ਤਰ੍ਹਾਂ ਹੈ ਸਭ
ਹੋਰ ਬਸ ਵਧੀਆ ਵੇਹਲੇ ਬੱਚਿਆਂ ਦੀਆਂ ਛੁੱਟੀਆਂ ਪੈਂਦੀਆਂ ਨੇ, ਤੇ ਬਸ ਲੱਗੇ ਵੇ ਹਾ ਘਰਾਂ ਚ ਹੀ।
ਹੂੰ ਹੋਰ,
ਮੇਰੀ ਨਾ, ਕੁੜੀ ਦੀ ਸਹੇਲੀਆਂ ਕਰ ਜਾਂੇ
ਅੱਛਾ -ਅੱਛਾ, ਹਾਂ।
ਤੇ, ਮੈਂ ਸੋ ਤਿੰਨ ਚਾਰ ਕੁੜੀਆਂ ਨੇ, ਤੇ ਸੋਚ ਰਹੀ ਹਾਂ ਕਿਤੇ ਤੁਸੀਂ ਤੁਹਾਡੇ ਕੁੜੀ ਦੀ ਆਈਆਂ ਸੀ ਨਾ ਤੇ ਤੁਸੀਂ- ਕੋਈ ਛੋਟੀ ਗੈਟ ਟੂਗੇੈਦਰ ਪਾਰਟੀ ਕੀਤੀ ਸੀ। ਬੱਚਿਆਂ ਦੀ
ਹਾਂਾਂ ਅੱਛਾ ਤੇ ਤੁਹਾਨੂੰ
ਘੋ ਬੱਚਿਆਂ ਨੂੰ ਬਾਹਰ ਲੈ ਜਾਵਾਂ ਘੁਮਾ- ਜਾਂ ਘਰ ਹੀ ਕੁਛ ਕਰਦਾ ਹਾ ਤੇ ਬਾਹਰ ਦਾ ਸੋਚਦੇ ਹਾਂ ਤੇ ਬਾਹਰ ਗਰਮੀ ਬੜੀ
ਵੀ ਬੱਚਾ ਕਿਸੇ ਦੇ ਬਿਮਾਰ ਹੋਣ ਇਦੂ ਵਦੀਆਂ ਤੇ ਘਰ ਹੀ ਕਰਲੋ ਤੇ ਜ਼ਿਆਦਾ ਵਧੀਆ ਤੁਸੀਂ ਬਾਹਰ ਦਾ ਚੱਕਕਰ
ਕੋਈ ਮੈਂ ਸੋਚ ਰਹੀ ਮੈਂ ਕਿਹਾ ਬਾਹਰ ਵੀ ਲੈਜਵਾਂ ਫਿਰ ਕੈਬ ਕਰੋ
ਹਾਂ ਨਹੀਂ ਏਦੋ ਵਧੀਆ ਤੇ ਤੁਸੀਂ ਘਰ ਕਰਲੋਗੇ ਨਾ ਬੱਚਿਆਂ ਨੂੰ ਘਰ ਥੋੜਾ ਜਿਹਾ ਇੱਕ ਰੂਮ ਦੇ ਵਿੱਚ ਤੁਸੀਂ ਥੋੜੇ ਪਹਿਲਾਂ ਦੇ ਬੱਚਿਆਂ ਦੇ ਜਿਹੜੇ ਉਹਨਾਂ ਦੇ ਤਰੀਕੇ ਦੇ ਖਿਡੋਣੇ ਨੇ ਇਹੋ ਜਿਹੇ ਰੱਖ ਦੋ ਜਿਸ ਤਰ੍ਹਾਂ ਕਿ ਕੈਰਮ ਹੋ ਗਿਆ
ਹਾਂ ਕੁੜੀਆਂ ਤੇ ਜੇ ਪੰਦਰਾਂ ਪੰਦਰਾਂ ਸਾਲ ਦੀਆਂ ਕੁੜੀਆਂ ਨੇ ਬੱਚੇ ਖੇਡਣਗੇ
ਹਮ ਹਮ ਤੇ ਕੈਰਮ ਰੱਖ ਲੋ ਲੀਡੋ ਰੱਖ ਲੋ ਤੇ ਹੋਰ ਤੁਸੀਂ ਕਹਿੰਦੇ ਨੇ ਫਿਰ ਇਹ ਚੀਜ਼ਾਂ ਤੇ ਇਹਨਾਂ ਦੀਆਂ ਗੇਮਾਂ ਰੱਖ ਦੋ ਖੇਡਣ ਦੀਆਂ ਬੱਚਿਆਂ ਦੀਆਂ ਖੇਡਦੇ ਰਹਿਣਗੇ ਇੱਕ ਪਾਸੇ ਇੱਕ ਚੀਜ਼ ਖੇਡਾਂ ਨੂੰ ਫਿਰ ਦੂਸਰੀ ਰੱਖਦੋ ਬੋਲਾਾਂ ਰੱਖਦੋ ਥੋੜੀੀਆਂ ਵੱਡੇ ਵੱਡੇ ਨੇ ਤੇ ਤੁਹਾਡਾ ਜਿਸ ਸ਼ਾਮ ਮਾਹੌਲ ਹੋਏ ਉਹਦੇ ਚ ਥੋੜਾ ਬੱਚਿਆਂ ਨੂੰ ਕੀ ਕਰੋ ਪਰਚੀਆਂ ਲੈਲੋ ਇੱਕ ਕਾਗਜ਼ੇ ਉਹਨਾਂ ਦੇ ਉੱਤੇ ਨਾਮ ਲਿਖ ਕੇ ਕੁਛ ਵੀ ਤੁਸੀਂ ਆਪਣਾ ਜਿਸ ਤਰ ਗੇਮ ਕਰਲੋ ਤੇ ਥੋੜ੍ਹਾ ਜਿਹਾ ਕੁਛ ਸਮਾਨ ਦੂਰ ਰੱਖ ਕਦੋਂ ਚੁੱਕੇ ਬਈ ਜਿਹੜਾ ਪਰਚੀ ਚੋਂ ਨਾਮ ਨਿਕਲੇ ਜਿਹਦਾ ਤੇ ਤੁਸੀਂ ਥੋੜ੍ਹਾ ਜਿਹਾ ਸਮਾਨ ਬੱਚਿਆਂ ਦਾ ਹੀ ਦੂਰ ਦੂਰ ਰੱਖ ਦਿਓ ਬੰਦਾ ਵੀ ਕਮਰੇ ਤੋਂ ਬ ਇੰਨੇ ਸੈਕਿੰਡ ਦੇ ਅੰਦਰ ਤੁਸੀਂ ਭੱਜ ਕੇ ਇਹ ਚੀਜ਼ ਚੁੱਕ ਕੇ ਲਿਆਉਣੀ ਹੈ ਇਸ ਤਰ੍ਹਾਂ ਖ ਗੇਮ ਖੜਾ ਲੋ ਤੇ ਬੱਚੇ ਇੰਜੋਏ ਕਰ ਲੈਣਗੇ ਥੋੜ੍ਹਾ ਹੋਰ ਨਾਲ ਨਾਲ ਉਹਨਾ ਦੇ ਨਾਸ਼ਤੇ ਤਿਆਰ ਕਰ ਲਿਆ ਜੇ
ਬਸ ਬੱਚੇ ਥੋੜਾ ਇੰਜੋਏ ਕਰ ਲੈਣ ਛੁੱਟੀਆਂ ਪਈਆਂ ਦੀਆਂ ਨਾ ਤੇ ਕਿਤੇ ਬਾਹਰ ਤੇ ਜਾ ਨ ਰਹੇ ਬੱਚੇ ਘਰ ਹੀ ਨੇ ਮੇਰੇ ਬੱਚੇ ਵੀ ਘਰ ਹੀ ਨੇ ਤੇ ਉਹ ਵੀ ਕਹਿੰਦੇ ਨੇ ਕਿ ਇੱਕ ਦਿਨ ਬਈ ਇੱਧਰ ਆਉਣਾ ਮੈਂ ਉਹ ਕੁਛ ੱਛ ਕਿਤੇ ਆ ਬਾਹਰ ਲੈ ਜਾਇ ਆ ਕੁਛ ਘਰ ਹੀ ਅੱਛਾ ਬਣਾ ਲਾ ਖਾਣ ਪੀਣ ਨੂੰ
ਖਾਣ ਪੀਣ ਦਾ ਵੀ ਬਣਾ ਲਿਆ ਜੇ ਥੋੜ੍ਹੀ ਜਿ ਗੇਮਾਂ ਵੀ ਹੋ ਜਾਣਗੀਆਂ ਥੋੜਾ ਖਾਣ ਪੀਣ ਦਾ ਵੀ ਕਰ ਲਿਆ ਜੇ ਗੇਮਾਂ ਦੇ ਵਿੱਚ, ਤੁਸੀਂ ਹਾਂ ਗੇਮਾਂ ਦੇ ਵਿੱਚ, ਇੱਕ ਤਾਂ ਤੁਸੀਂ ਕੁੜੀਆਂ ਨੇ ਜੇ ਅਤੇ
ਕੁੜੀਆਂ ਹੀ ਨੇ ਸਾਰੀਆਂ, ਮਤਲਬ ਇੱਕ ਮੇਰੀ ਕੁੜੀ ਨੇ ਚਾਰ ਹੋਰ ਨੇੇ ਪੰਜ ਕੁੜੀਆਂ ਨੇ ਬਸ।
ਉਹਨਾਂ ਨੇ ਕੰਮ ਕਰਿਆ ਜੇ ਨਾ ਕੁੜੀਆਂ ਨੇ ਨਾ ਤੇ ਸਾਰੀਆਂ ਚੂੜੀਆਂ ਰੱਖ ਬਰਿੰਗੀਆਂ ਲੈ ਕੇ ਤੁਸੀਂ ਸਾਰੀਆਂ ਚੂੜੀਆਂ ਇਕੱਠੀਆਂ ਕਰ ਦੀਆਂ ਜੇ ਤੇ ਇਕੱਠੀਆਂ ਕਰਕੇ ਉਹਨਾਂ ਦੇ ਅੱਗੇ ਸੁੱਟਦੇ ਆ ਜੇ ਤੇ ਵਾਰੀ- ਵਾਰੀ ਸਾਰਿਆਂ ਨੂੰ ਕਿਹਾਜੇ ਚੂੜੀਆਂ ਅਲੱਗ- ਅਲੱਗ ਰੰਗ ਕਰੋ ਬਈ ਲਾਲ ਅਲੱਗ ਕਰੋ ਪੀਲੀਆਂ ਅਲੱਗ ਕਰੋ ਕੁਛ ਵੀ ਇਸ ਤਰ੍ਹਾਂ ਦੀ ਗੇਮ ਖਿਡਾ ਦਿਆ ਜੇ। ਉਹਦੇ ਨਾਲ ਖੇਡਣਗੇ ਖੁਸ਼ ਵੀ ਹੋਣ ਗਿਆ ਜਿਹੜਾ ਜਿੱਤੇਗਾ ਥੋੜਾ ਜਿਹਾ ਤੁਸੀਂ ਇੱਕ -ਦੋ ਉਹ ਲੈ ਕੇ ਰੱਖਦੋ ਨਾ, ਕੋਈ ਵੀ ਗਿਫਟ ਦੇਣਸੇ ਬੇ ਬੱਚਿਆਂ ਨੂੰ ਚੀਜ਼ਾਂ
ਚਲੋ- ਚਲੋ ਕੋਈ ਨੀ ਰਿਟਰਨ ਗਿਫਟ
ਹਾਂ ਤੇ ਹਾਂ ਬਈ ਚਲੋ ਉਹਨਾਂ ਨੂੰ ਦੇ ਦਿਆ ਜੇ ਇੱਕ ਤੇ ਇਹੋ ਜਿਹਾ ਲੈ ਜਾਣਾ ਵੀ ਸਾਰੇ ਥੋੜਾ- ਥੋੜਾ ਸਾਰਿਆਂ ਨੂੰ ਜਿਸ ਤਰਾਂ ਦੇ ਦੋ ਫੇਰ ਜਿਹੜਾ ਜਿੱਤੇ ਉਹਦੇ ਵਾਸਤੇ ਅਲੱਗ ਲੈ ਜਾ ਬਈ ਜਿੱਤਣ ਵਾਸਤੇ ਵੀ ਲੈਓਗੇ ਨਾ ਤੇ ਜ਼ਿਆਦਾ ਨਹੀਂ ਨਾ ਕੋਈ ਇਸ ਤਰ੍ਹਾਂ ਦਾ ਲੈ ਜੇ ਤੇ ਖੁਸ਼ ਹੋ ਜਾਣਗੇ। ਬੱਚੇ। ਵੀ ਹਾਂ ਅਸੀਂ ਜਿੱਤੇ, ਅੱਗੇ ਉਹਦੇ ਵੀ ਖੁਸ਼ ਹੋ ਕੇ ਬੱਚੇ ਵੀ ਇਹ ਨੀ ਕਹਿਣਗੇ ਚਲੋ ਬਾਹਰ ਨੀ ਗਏ ਤੇ ਘਰ ਤੇ ਇੰਜੋਏ ਅੱਛਾ ਹੋ ਗਿਆ ਨਾ ਬੜਾ। ਤਾਂ ਕਰ ਹਾਂ। ਤੇ ਫਿਰ ਤੁਸੀਂ ਨਾਸ਼ਤੇ ਬਣਾ ਲਿਆ ਜੇ ਬੱਚਿਆਂ ਦੀ ਪਸੰਦਦੇ।
ਘਰ ਹੀ ਬਣਾਵਾਂ ਜਾਂ ਬਾਹਰੋਂ ਦੇ ਆਰਡਰ ਕਰ ਲਾਵਾਂ।
ਕੱਲ੍ਹ ਤੇ ਬਾਹਰ ਦਾ ਬੱਚਿਆਂ ਨੂੰ ਖਵਾਉਣਾ ਸਹੀ ਨਹੀਂ ਹੈ। ਅੱਜ ਕੱਲ੍ਹ ਓਵਨ ਹੁੰਦੇ ਨੇ ਆਪਣੇ ਕੋਲ ਏਅਰ ਫਰਾਈ ਹੁੰ ਦੇ ਨੇ
ਹਾਂ ਉਹ ਸਭ ਤੇ ਹੈਗਾ ਕਾਰ
ਫਰਿੱਜ ਦੇ ਵਿੱਚ
ਮ ਕੁੱਛ ਅਲੱਗ ਬਣਾਵਾਂ ਕੁੱਛ ਸਮਝ ਨੀ ਆਰੇ ਪਾਸਤਾ- ਪੀਜ਼ਾ ਦੇ ਬੱਚੇ ਖਾਂਦੇ ਰਹਿੰਦੇ ਨੇ। ਤੇ ਕੁੱਛ ਅਲੱਗ ਹੋ ਜਾਏ ਸਮਝ ਨਹੀਂ ਆ। ਤੁਸੀਂ ਦਹੀ -ਭਲੇ ਬਣਾਏ ਸੀ ਮੈਂ ਸੋਚ ਰਹੀ ਹਾਂ ਮੈਨੂੰ ਥੋੜਾ ਦੱਸੋ ਆਈਡੀਆ ਕਿਵੇਂ ਬਣਾਵਾਂ ਦਾਂ ਹੀ। ਪੁੱਲ ਥੋੜਾ ਬੱਚਿਆਂ ਵਾਸਤੇ ਨਵਾਂ ਹੋ ਜਾਏਗਾ ਖਾ ਲਣਗੇ ਚਾਟ ਪਾਪੜੀ ਹੋ ਗਈ।
ਹਾਂ ਇਸਦਾ ਚਾਟ ਪਾਪੜੀ ਜਿਸਾ ਕਰ ਲਓ ਤੁਸੀਂ ਕੰਮ ਕਰਿਆ ਜੇ ਨਾ ਉਹ ਹਜੇ ਹੈਗੇ ਨੇ ਨਾ ਇੱਕ ਦੋ ਦਿਨ ਤੁਹਾਡੇ ਕੋਲ।
ਹਾਂ ਹਜੇ ਹਾਂ ਦੋ ਦਿਨ ਹੈਗੇ ਨੇ ਪਰਸੋਂ ਆਉਣ ਲੱਗੀਆਂ ਨੇ।
ਜੈਸ ਲਿਆ ਆਉਣਗੀਆਂ ਨਾ ਤੇ ਤੁਸੀਂ ਉਧੋਂ ਪਹਿਲਾਂ ਥੜ੍ਹੀ ਇੱਕ ਦਿਨ ਪਹਿਲਾਂ ਰੱਖ ਦਾਲ ਭਿਓ ਦਿਆਜੇ ਇੱਕ ਚਿੱਟੀ ਦਾਲ ਭਿਓ ਦਿਆ ਜੇ ਨਾ
ਜਾਂ ਖਾਲੀ ਚਾਟ ਪਾਪ ੜੀ ਬਣਾ ਲਈਏ।
ਉਹ ਜ਼ਿਆਦਾ ਵਧੀਆ ਨੇ ਗੱਦਾ ਹੀ ਬੱਲੇ ਦੇ ਵੱਡੇ ਬੰਦੇ ਪਸੰਦ ਕਰਦੇ
ਬੱਚੇ ਹਾਂ ਕੁੜੀਆਂ ਚਾਟ ਪਾਪੜੀ ਪਾਓ ਮੈਨੂੰ ਦੱਸੋ ਕਿਵੇਂ ਬਣਾਵਾਂ।
ੇ ਬਜ਼ਾਰੋਂ ਰੇਡੀਮੇਡ ਮਿਲਦੀਆਂ ਨੇ। ਪੂੜੀਆਂ ਨਿੱਕੀਆਂ ਨਿੱਕੀਆਂ ਹੁੰਦੀਆਂ ਨੇ ਹਾਂ ਘਰਾ ਰੱਖਦੇ ਆ ਜੇ ਥੋੜਾ। ਆਲੂ ਉਬਾਲਿਆ ਜੇ
ਅੱਛਾ
ਤੇ ਨਿੱਕੇ ਨਿੱਕੇ ਆਲੂ ਕੱਟ ਕੇ ਪਾ ਦਿਆ ਜੇ ਪੂੜੀਆਂ ਰੱਖ ਕੇ ਨ ਨਿੱਕੇ ਨਿੱਕੇ ਆਲੂ ਕੱਟਕੇ ਕੇ ਪਾ ਦੋ ਉੱਤੇ ਥੋੜੀਆਂ ਸੇਵੀਆਂ ਪਾ ਦੋ ਬਰੀਕ ਇੱਕ ਵਾਲੀਆਂ ਸੇਵੀਆਂ ਲਾ ਜੇ ਉਹ ਸੇਵੀਆਂ ਪਾ ਦਿਆ ਜੇ ਥੋੜਾ ਹਰਾ ਧਨੀਆ ਪਾ ਦਿਆ ਜੇ ਥੋੜੇ ਅਨਾਰ ਦੇ ਦਾਣੇ ਪਾ ਦੇ ਆ ਜੇ ਅਨਾਰ ਲੈ ਜੇ ਤੇ ਇਮਲੀ ਦੀ ਚੱਕ ਤੁਹਾਡੇ ਬਨੀ ਦੀ ਆ ਨਹੀਂ ਹਾਂ ਨਹੀਂ ਤੇ ਮੈਂ ਕਿ ਉਹਦੀ ਵੀ ਰੈਸਪੀ ਦੱਸਦਾ ਬਣਾ ਕੇ ਰੱਖ ਛੱਡੋ
ਨਹੀਂ ਨਹੀਂ ਉਹ ਤੇ ਹੈ ਉਹ ਤੁਸੀਂ ਤੁਸੀਂ ਯਾਦ ਤੁਸੀਂ ਬਣਾ ਗਏ ਸੀ
ਹਾਂ ਹਾਂ ਅੱਛਾ ਥਾਈ ਮੈਂ ਪੁੱਛਿਆ ਨਾ ਵੀ ਪਈ ਦੀ ਹੋਏ ਤੇ ਫੇਿਰ ਤੇ ਉਹਦੇ ਤੇ ਸ ਪਾ ਕੇ ਥੋੜਾ ਨਾਰ ਦਾਣਾ ਪਾ ਕੇ ਉੱਤੇ ਦਹੀਂ ਥੋੜ੍ਹੀ ਮੈਸ਼ ਕਰ ਲਿਆ ਜੇ ਦਹੀਂ ਨੂੰ ਅੱਛੀ ਤਰ੍ਹਾਂ ਤੇ ਉੱਥੇ ਥੋੜ੍ਹੀ ਦਹੀਂ ਪਾ ਦੇ ਜੇ ਹਾਂ ਹਾਂ ਮਦਾਨੀ ਨਾਲ ਰਲ ਕੇ ਨਾ ਮੈਸ਼ ਕਰ ਚੰਗੀ ਤਰ ਉੱਥੇ ਦਹੀਂ ਥੋੜੇ ਜਿਹੇ ਦਹੀਂ ਪਾਏਆ ਜੇ ਥੋੜ੍ਹੀ ਮਤਲਬ ਕਿ ਇਮਲੀ ਦੀ ਚਟਨੀ ਪਾਇਆ ਜੇ ਆਲੂ ਉਲੂ ਪਾਲੋਗੇ ਨਾ ਥੱਲੇ ਪੂੜੀਆਂ ਆਲੂ ਅਨਾਰ ਦਾਾਨ ਫ ਅਨਾਰ ਦਾਾਨ ਹੋਰ ਹਰਾ ਤਨੀਆ ਉੱਤੋਂ ਪਾਇਆ ਜਾੇ ਤੇ ਥੋੜਾ ਚਾਟ ਮਸਾਲਾ ਪਾ ਦਿਆ ਜੇ ਹਨਾ ਤੇ ਉਹ ਬੜੀ ਸਵਾਦ ਚਾਟ ਜਿਹੀ ਬਣਦੀ ਜਾਏਗੀ ਬੱਚਿਆਂ ਦੀ ਠੀਕ ਆ ਇਸ ਰਾ ਕਰਕੇ ਬਣਾ ਦਿਆ ਜੇ ਕੁਛ ਥੋੜਾ ਜਿਹਾ ਹੁਣਝ ਨਾਸ਼ਤਾ ਜਾਰੋਂ ਲੈ ਹੋ ਜਿਸਦਾ ਥੋੜ੍ਹਾ ਜਿਹਾ ਕੁੱ ਵੀ ਤੇ ਇੱਕ ਹੈ ਚਾਟ ਪਾਪੜੀ ਕਰਲੋ ਹੋ ਜਾਏਗੀ ਤੇ ਪੀਜ਼ਾ ਦੇ ਵੈਸੇ ਬੱਚੇ ਖੁਸ਼ ਹੋ ਕੇ ਖਾ ਹੀ ਲੈਂਦੇ ਨੇ
ਪੀਜ਼ਾ ਉਹੀ ਮੈਂ ਕਿਆ ਚਲੋ ਪੀਜ਼ਾ ਬਰਗਰ ਤੇ ਬੱਚੇ ਖਾਂਦੇ ਨੇ। ਪੀਜ਼ਾ, ਬਰਗਰ, ਪਾਸਤਾ ਕੁਛ ਅਲਗ ਹੋਜੇ ਨਾ। ਮੈਂ ਉਨਾਂ ਨੂੰ ਪ੍ਰੈਜੈਂਟ ਕਰਾਂ। ਕੀ ਐ ਸਾਡੇ ਜ਼ਮਾਨੇ ਚ ਅਸੀਂ ਇਹ ਚੀਜ਼ਾਂ- ਖਾਂਦੇ ਸੀ ਸਹੇਲੀਆਂ ਇਕੱਠੀਆਂ ਹੋ ਕੇ। ਹੁਣ ਕੁਛ ਐਵੇਂ ਦੀ ਚੀਜ਼ ਹੋਜੇ। ਤੇ ਬੱਚਿਆਂ ਨੂੰ- ਅੱਛਾ ਵੀ ਲੱਗੇ ਸ਼ਾਇ ਮਤਬ ਅੱਜ ਕੱਲ੍ਹ- ਕੁੜੀਆਂ ਖਾ ਈ ਲੈਂਦੀਆਂ ਸਭ। ਚੀਜ਼ਾਂ -ਤੇ ਮੈਂ ਉਹ ਪੁੱਛ ਰਹੀ ਜੇ ਕੋਈ ਸਾਡੇ ਟਾਈਮ ਦੀਆਂ ਖਾਣ ਪੀਣ ਦੀਆਂ ਚੀਜ਼ਾਂ। ਜਿਵੇਂ ਬੇਲ ਹੋ ਗਈ।
ਹਾਂ ਉਹ ਵੀ। ਇਹ ਵੀ ਹੋ ਗਿਆ। ਇੱਕ ਤੇ ਚਾਰਟ ਹੋ ਗਈ। ਇਸ- ਉਹ ਨੀ ਆਂਦੇ ਮਮਰੇ ਨੀ ਆਂਦੇ ਮਮਰੇ ਜੇ ਆਂਦੇ ਫੁੱਲੀਆਂ। ਫੁੱਲੀਆਂ -ਹਾਂ ਫੁੱਲੀਆਂ ਸੇਕ ਲਿਆ ਜੇ ਉਦੇ ਵਿੱਚ- ਤੇ ਤੁਸੀਂ ਸੇਵੀਆਂ ਪਾ ਦਿਆ ਜੇ। ਆਲੂ ਪਾ ਦਿਆ ਜੇ ਉਬਲੇ ਦੇ ਕੱਟ ਕੇ ਬਰੀਕ ਬਰੀਕ। ਟਮਾਟਰ ਪਾ ਦਿਆ ਜੇ। ਗੰਡਾ- ਪਾ ਦਿਆ ਜੇ ਥੋੜਾ। ਟਮਾਟਰ ਜਾਦਾ ਪਾਇਆ ਜੇ। ਥੋੜੇ -ਹਰਾ ਧਨੀਆ। ਪਾ ਦਿਆ ਜੇ। ਦੋ ਚਮਚੇ ਦਈਂ ਦੇ ਪਾ ਦਿਆ ਜੇ।
ਬੇਲ ਚ ਪਾ ਲੈਂਦੇ ਨੇ ਦਈਂ। ਦਈਂ-
-ਨਹੀਂ ਨਹੀਂ ਦਈਂ -ਦਈਂ ਪਾਂਦੇ ਨੇ ਬੇਲ 'ਚ। ਦੋ ਚਮਚੇ ਦਈਂ ਦੇ ਜ਼ਰੂਰ ਪੈਂਦੇ ਨੇ। ਫੇਰ ਉੱਤੇੇ ਇਮਲੀ ਦੀ ਚੱਟ- ਚਟਨੀ ਬਣੀ ਦੀ ਪਾ ਦਿਆ ਜੇ। ਫੇਰ ਉਹਨੂੰ ਮਿਕਸ ਕਰ ਦੋ। ਚੰਗੀ ਤਰ੍ਹਾਂ ਹਲਕਾ ਜਿਹਾ ਨੂਨ ਹੋਰ ਪਾ ਲਿਆ ਜੇ ਵੈਸੇ ਉਦੇ' ਚ ਮੂਮਰੇ ਵੀ ਨੂਨ ਹੁੰਦਾ ਏ। ਸੇਵ- ਸੀ ਫੁੱਲੀਆਂ ਹੋਰ ਸੇਵੀਆਂ'ਚ ਵੀ। ਵੀ ਹੁੰਦਾ ਏ ਨੂਨ। ਤੇ ਫੇਰ ਵੀ ਥੋੜਾ ਜਿਹਾ ਧੂੜ ਲਿਆ ਜੇ ਉੱਤੇ ਤੇ ਚੰਗੀ ਤਰ੍ਹਾਂ ਰਲਾ ਕੇ ਤੇ ਚਾਟ ਬਣ ਜੇ ਗੀ। ਹਰਾ ਧਨੀਆ ਪਾਇਆ ਜੇ। ਜੇ ਬੱਚੇ ਹਰੀ ਮਿਰਚ ਖਾਂਦੇ ਹੋਣ- ਤੇ ਨਿੱਕੀ -ਨਿੱਕੀ ਮਰਚ ਕੱਟਿਆ ਜੇਜੇ ਨਹੀਂ ਖਾਂਦੇ ਤੇ ਨਾ ਪਾਇਆ ਜੇ ਮਰ-
ਘੱਟ ਵੱਧ ਦੀ ਸਪਾਈਸੀ ਖਾਂਦੇ ਨੇ। ਫਿਰ ਵੀ ਥੋੜ੍ਹੀ ਜਿਹੀ ਪਾ ਦਾਂਗੀ। ਮੇਰੇ ਕੋਲ ਮਿਰਚਾਂ ਦੀਆ ਦੋ ਪ੍ਰਕਾਰ ਦੀਆਂ ਤਿੱਖੀਆਂ- ਕਿ ਵਾਲ ਲ ਵੀ ਹੈ ਤੇ
ਹਾਂ ਨਾ ਤਿੱਖੀ ਨਾ ਪਾਇਆ ਤਖੀ ਨਾ ਪਾਇਆ ਜੇ ਖਿੱਚ ਫਿਰ ਬੱਚਿਆਂ ਨੂੰ ਤਿੱਖ ਜੇ ਤੁਸੀਂ ਗੇਮ ਕਹਿੰਦੇ ਪਏ ਸੀ ਗੇਮ ਪੁਰਾਣੇ ਬਣਾ ਕੇ ਸਟੈਪੂ ਨਹੀਂ ਸੀ ਖੇਡਦੇ ਪਹਿਲਾਂ ਜੇ ਤੁਹਾਡੇ ਘਰ ਚ ਵਿਹੜਾ ਬਰਾਂਡਾ ਹੈਗਾ ਏ ਤੇ ਬੱਚਿਆਂ ਨੂੰ ਉੱਥੇ ਹਾਂ ਚੋਕ ਦੇ ਨਾਲ ਉਹਨਾਂ ਨੂੰ ਬਣਾ ਦਿਆ ਜੇ ਇੱਕ ਉਹਨਾਂ ਨੂੰ ਨਵੀਂ ਚੀਜ਼ ਦੇਖਣ ਨੂੰ ਮਿਲੇਗੀ ਅੱਜ ਕੱਲ੍ਹ ਤੇ ਬੱਚੇ ਮੋਬਾਇਲ ਹੀ ਦੇਖਦੇ ਨੇ ਪੁਰਾਣੀਆਂ ਗੇਮਾਂ ਤੇ ਦੇਖਦੇ ਨੀ ਹਾਂ ਉਹ ਬਣਾਦੇ ਆ ਜੇ ਉਹਨਾਂ ਨੂੰ ਚੋਕ ਦੇ ਨਾਲ ਬਣਾਦੇ ਆ ਜੇ ਉਹ ਲਿਖ ਕੇ ਇੱਕ ਦੋ ਫੇਿਰ ਵਿੱਚ ਤਿੰਨ ਫੇਰ ਚਾਰ ਪੰਜ ਫੇਿਰ ਛੇ ਇੰਝ ਬੰਨਿਆਂ ਦਾ ਹੁੰਦਾ ਤੁਹਾਨੂੰ ਪਤਾ ਤੇ ਹੋਣਾ ਹੀ ਹੈ
ਹਾਂ ਅਸੀਂ ਬੜਾ ਖੇਲਦੇ ਸੀ ਮੈਂ ਉਹੀ ਕਹਿ ਰਹੀ ਮੈਂ ਕਿਹਾ ਬਾਹਰ ਜਾਵਾਂਗੀ ਫੇਰ ਉਓਹੀ ਅੱਜ ਕੱਲ ਦੀਆਂ ਗੇਮਾਂ ਐਡਵਾਂਸ ਮੈਂ ਕਿਹਾ ਥੋੜਾ ਉਹਨਾ ਨੂੰ ਸਿੱਖ ਖਾਵਾਂ ਥੋੜ੍ਹਾ ਪੁਰਾਣਾ ਟਾਈਮ ਤੇ ਗੇਮਸ ਖਿਲਾ ਲਵਾਂ। ਕਿ ਉਹ ਖੁਸ਼ ਹੋ ਜਾਣ ਥੋੜਾ ਇੰਜ ਜੋ ਹੀ ਹੋ ਜਾਏਗਾ। ਥੱਕ ਥੁੱਕ ਕੇ ਜਾਣਗੀਆਂ, ਸੋ ਜਾਣਗੀਆਂ ਘਰ ਜਾ ਕੇ।
ਦੂਜੀ ਗੱਲ ਪਤਾ ਕੀ ਐ? ਇਹਦੇ ਵਿੱਚ ਉਹ ਜੇ ਕੁੜੀਆਂ ਜਿਆਦਾ ਹੋਣਗੀਆਂ ਤੇ ਇੱਕ-ਇੱਕ ਕਰਕੇ ਵਾਰੀ ਵੀ ਲਾਉਣਗੀਆਂ ਤੇ ਟਾਈਮ ਵੀ ਜ਼ਿਆਦਾ ਜਾਏਗਾ ਉਹਨਾਂ ਦਾ। ਹਾਂ ਤੇ ਟਾਈਮ ਵੀ ਉਹਨਾਂ ਦਾ ਅੱਛਾ ਪਾਸ ਹੋ ਜਾਏਗਾ ਤੇ ਖੇਡਦੀਆਂ ਰਹਿਣ ਗੀਆਂ। ਆਰਾਮ ਦੇ ਨਾਲ।
ਹਾਂ, ਚਲੋ ਵਧੀਆ ਐ।
ਤਾਂ ਕਰਕੇ
ਅੱਛਾ। ਹਾਂ, ਚਲੋ ਦੇਖਦੇ ਹਾਂ ਹੁਣ ਆਉਣਗੀਆਂ ਅਤੇ ਫਿਰ ਕੀ ਉਹਨਾਂ ਦਾ ਰਿਸਪੋਂਸ ਐ। ਜਿਵੇਂ ਅਸੀਂ ਤਾਂ ਆਪਣੀ ਤਿਆਰੀ ਕਰਕੇ ਚੱਲਾਂਗੇ ਬਾਕੀ ਜਿਵੇਂ ਕਹਿਣਗੇ ਬੱਚੇ ਉਵੇਂ
ਹਾਂ। ਦੇਖ ਲਿਆ। ਜਿਸ ਤਰ੍ਹਾਂ ਤੁਹਾਨੂੰ ਵਧੀਆ ਲੱਗੇ। ਹਾਂਜੀ ਠੀਕ ਐ ਠੀਕ ਐ। ਚਲੋ ਹਨਾ ਹਾਂ ਓਕੇ ਸਤਿ ਸ੍ਰੀ ਅਕਾਲ ਹਾਂ ਠੀਕ ਐ ਓਕੇ ਸਤਿ